ਸਤਿ ਸ਼੍ਰੀ ਅਕਾਲ ਮੈਮ, ਹੋਰ ਠੀਕ-ਠਾਕ ਹੋ ਜੀ।
ਹਾਂਜੀ, ਤੁਸੀਂ ਕਿਵੇਂ ਔਂ?
ਵਧੀਆ ਜੀ ਵਧੀਆ, ਮੈਂ ਤੁਹਾਡੀ ਕੋਲ ਟਰਾਈ ਕਰ ਰਹੀ ਸੀਗੀ ਲੱਗ ਹੀ ਨੀ ਰਹੀ ਸੀਗੀ। ਮੈਂ ਕਿਹਾ ਅੱਜ ਫਰੀ ਹਾਂ ਨਾ, ਅੱਜ ਚਲੋ ਗੱਲਾਂ ਬਾਤਾਂ ਕਰ ਲੈਂਨਦੇ ਹਾ ਨਹੀ ਤਾਂ ਤੁਹਾਨੂੰ ਪਤਾ। ਅੱਜ ਕੱਲ ਦੇ ਟਾਈਮ ਚ ਕਿਦੇ ਕੋਲ ਹੈ ਨਾ ਇੰਨਾ ਟਾਈਮ ਹੁੰਦਾ ਹੀ ਨਹੀਂ ਹੈਗਾ ਗੱਲ ਕਰਨ ਦਾ।
ਸਹੀ ਗੱਲ ਆ, ਵਧੀਆ ਕੀਤਾ ਤੁਸੀਂ। ਮੈਨੂੰ ਕੌਲ ਕਰ ਲਿਆ, ਮੈਂ ਵੀ ਫ੍ਰਰੀ ਸੀਗੀ।
ਹਾਂਜੀ ਹੋਰ ਸੁਣਾਓ ਤੁਸੀਂ।
ਕਿੱਤੇ -ਕਿੱਤੇ ਗਏ ਹੋ, ਤੁਸੀਂ ਘੁੰਮਣ। ਪਹਾੜਾਂ ਚ ਜਾਂ ਹੋਰ ਕਿਤੇ।
ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ, ਜੀ ਥੋੜ੍ਹਾ ਨੈੱਟਵਰਕ ਦੇ ਵਿੱਚ ਹੀ ਹੈ ਕਿਤੇ ਬਾਹਰ ਆਉਂਗੇ।
ਅੱਛਾ ਮੈਂ ਪੁੱਛਦੀ ਹ ਵੀ ਕਿੱਤੇ ਗਏ ਹੋ, ਤੁਸੀਂ ਘੁੰਮਣ ਫਿਰ ਨਾ। ਵੀ ਕਿਹੜੀ ਜਗ੍ਹਾ ਤੇ।
ਨਹੀਂ ਮਤਲਬ ਹਜੇ ਤਾਂ ਦੇਖੋ ਛੁੱਟੀਆਂ, ਕਰਕੇ ਤਾਂ ਕਿਤੇ ਨਹੀਂ ਗਏ ਹੈਗੇ। ਸਵੇਰੇ ਹਾਂਜੀ -ਹਾਂਜੀ। ਮਤਲਬ ਉਦਨ ਪਹਾੜਾਂ ਚ ਨਹੀਂ ਹੁੰ।
ਮਨਾਲੀ ਜਾਂ ਅੱਛਾ, ਕਿਤੇ ਨਹੀਂ ਗਏ ਹੈਂ।
ਨਹੀਂ- ਨਹੀਂ, ਬਿਲਕੁਲ ਨਹੀਂ ਗਏ ਹੈਗੇ ਫਿਰ ਮਤਲਬ। ਹਨਾ ਤੁਹਾਂਨੂੰ ਪਤਾ ਕੀ ਕੁੱਛ ਥੋੜ੍ਹਾ, ਪਿੰਡਾਂ ਕਰਕੇ ਲਗਾ ਲੋ ਹਨਾ ਤੇ। ਮਤਲਬ ਚਲੋ ਸ਼ਹਿਰਾਂ ਦੇ ਵਿੱਚ ਤਾਂ ਹੁੰਦਾ ਹੈਨਾ ਚਲੋ ਥੋੜਾ ਫ਼ਰਕ ਹੁੰਦਾ ਚਲੋ ਓਹੋ ਬਹਾਨੇ ਨਾਲ ਬੰਦਾ ਘੁੰਮਣ ਕਿਉਂਕਿ ਸ਼ਹਿਰਾਂ ਦੇ ਵਿੱਚ ਬਹੁਤ ਫ਼ਰਕ ਹੁੰਦਾ ਮਤਲਬ ਘੁੰਮਦੇ ਫਿਰਦੇ ਰਹਿੰਦੇ ਨੇ ਲੋਕ
ਹਾਂਜੀ, ਇਹ ਤਾਂ ਹੈ।
ਹ ਤੇ ਪਿੰਡਾਂ ਦੇ ਵਿੱਚ ਇਹ ਹੁੰਦੈ ਵੀ ਸਪੈਸ਼ਲ ਆਪਾਂ ਜਾ ਰਹੇ ਜਾਂ ਫਿਰ ਮਤਲਬ ਇਹ ਚੀਜ਼ ਹੁੰਦੀ ਹੈ ਕਿ ਚਲੋ ਫਰੈਂਡ ਸਰਕ ਕਲ ਨਾਲ ਹੈਨਾ ਬੰਦਾ ਕਿਤੇ ਘੁੰਮ ਫਿਰ ਆਇਆ।
ਹਾਂ ਕੋਲੇਜ ਗਏ ਤੇ ਉੱਧਰੋਂ ਚੱਲ ਗਏ।
ਹਾਂਜੀ, ਹਾਂਜੀ ਤੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਚ ਤਾਂ ਹੈਨਾ, ਕੁੜੀਆਂ ਨੂੰ ਤਾਂ ਵੈਸੇ ਹੀ ਅਲੋ ਨੀ ਕਰਦਾ ਹੁਣ ਦੇਖੋ ਜੇ ਬੰਦਾ ਬਾਹਰ ਜਾਊਗਾ ਹੈਨਾ ਤਾਂ ਮਤਲਬ ਉਹਨਾਂ ਨੂੰ ਦੇਖੋ ਹੈਨਾ ਜੇ ਪਹਾੜਾਂ ਵੱਲ ਆਪਾਂ ਜਾਈਏ ਇੱਕ ਦੋ ਦਿਨ ਲੱਗਦਾ।
ਹਾਂ, ਹਾਂ ਹਾਂ ਇਹ ਤਾਂ ਹੈ
ਤਾਂ ਇਹ ਚੀਜ਼ ਕੋਈ ਅਲੋ ਨੀ ਕਰਦਾ ਹੈਗਾ ਵੀ ਹੈਨਾ ਕੱਲੇ ਏਦਾਂ ਫੇ ਨਾਲ ਫਰੈਂਡ ਜੇ ਹੁਣ ਨਾਲ ਫੈਮਿਲੀ ਹੋਵੇ ਹੈਨਾ। ਫਿਰ ਉਹ ਚੀਜ਼ ਮਤਲਬ ਮਜ਼ਾ ਜਿਆ ਨਹੀਂ ਆਂਦਾ ਹੈਗਾ ਇਹ ਚੀਜ਼ ਹੋ ਜਾਂਦੀ ਆ।
ਹਮ ਹ ਮੈਂ ਵੀ ਬਸ ਆਪ ਫਰੈਂਡਾਂ ਨਾਲ ਇੱਥੇ ਸ਼ਹਿਰਾਂ ਚ ਤਾਂ ਪਤਾ ਹੀ ਆ ਤੁਹਾਨੂੰ ਹੈਨਾ ਵੀ ਠੀਕ ਮਾਹੋਲ ਹੁੰਦ ਹਾਂ ਮੰਮਾ ਹੁਣ ਵੀ ਅਲਾਓ ਕਰ ਦਿੰਨੇ ਆ ਵੀ ਜਾ ਆਇਓ ਹੈ ਔਰ ਟ੍ਰਿਪ ਤੇ ਹੈਨਾ ਕੋਲਜ ਆਲੇ ਲੇ ਗਏ ਸੀ ਸਾਨੂੰ ਇੱਕ ਵਾਰ ਔਰ ਕੈਂਪ ਲੱਗਦਾ ਹੈ ਨਾ ਸਾਡਾ ਤਾਂ ੳਹ ਉਥੇ, ਕਸੋਲੀ ਗਏ ਸੀ ਅਸੀਂ ਸਾਰੇ ਨਾ। ਹਾਂ ਪਰ ਇੱਕ ਦਿਨ ਦਾ ਹੀ ਸੀ ੳਹ ਤਾਂ।
ਓਕੇ।
ਹਾਂ, ਫੇਰ ਬਸ ਏਦਾਂ ਹੀ ਘੁੰਮ ਫਿਰ ਲਈ ਦਾ। ਹੋਰ ਮੰਮੀ ਹੁਣ ਵੀ
ਹਾਂਜੀ, ਹਾਂਜੀ ਮਤਲਬ ਦੇਖੋ ਹੁਣ ਜਾਂਦੇ ਤਾਂ ਦੇਖੋ ੳਹ ਮੈਂ ਵੀ ਜਦੋਂ ਕਾਲਜ ਚ ਸੀਗੀ ਟ੍ਰਿਪ ਤਾਂ ਜਾਂਦੇ ਸੀਗੇ ਹੈਨਾ ਤੇ ਮਤਲਬ ਪਰ ਤੁਹਾਨੂੰ ਉਹੀ ਪਤਾ ਹੈਨਾ ਵੀ ਪਿੰਡਾਂ ਚ ਥੋੜ੍ਹਾ ਜਿਹਾ ਅਲੋਓ ਵਗੈਰਾ ਘੱਟ ਕਰਦੇ ਨੇ ਹੈਨਾ। ਤਾਂ ਕਰਕੇ ਥੋੜਾ ਹੋ ਜਾਂਦਾ। ਹੁਣ ਮਤਲਬ ਚਲੋ ਥੋੜਾ ਫ਼ਰਕ ਪੈ ਗਿਆ ਹੈਣਾ, ਹੁਣ ਜੇ ਬਾਅਦ ਥੋੜਾ ਬਹੁਤ ਮਤਲਬ, ਦਿਨ ਦੇ ਦਿਨ ਜਾਣਾ ਹੋਏ ਨੇ ਫਰੈਂਡਸ ਵਗੈਰਾ ਨਾਲ, ਵੈਸੇ ਉੱਦਾਂ ਜਾ ਜਾਂਨੇ ਆ।
ਹਾਂ, ਹਾਂ। ਚਲੋ ਵਧੀਆ, ਮੈਂ ਵੀ ਮੇਰਾ ਵੀ ਜੀ ਕਰ ਰਿਹਾ ਸੀ ਹੁਣ ਕਿਉਂਕਿ ਮੈਨੂੰ ਛੁੱਟੀਆਂ ਨੇ, ਮੈਨੂੰ ਏਦਾਂ ਹੈ ਵੀ ਫੇਰ ਤਾਂ ਕੰਮ ਕਰ ਬਿਜੀ ਹੋ ਜਾਂਗੀ, ਵੀ ਹੁਣ ਜਾ ਆਂਵਾ ਮੈਂ ਕਿਤੇ
ਪਰ ਗਰਮੀ ਵਾਲੀ ਹੈ, ਜਾਇਆ ਹੀ ਨਹੀਂ ਜਾ ਰਿਹਾ ਕਿਤੇ ਵੀ।
ਹਾਂਜੀ ਹਾਂਜੀ, ਕਿ ਇਹ ਹੈ ਨਾ ਵੀ ਘੁੰਮਣ ਲਈ ਦੇਖੋ ਮੌਸਮ ਵਧੀਆ ਹੋਣਾ ਚਾਹੀਦਾ, ਪਹਿਲੀ ਗੱਲ ਤਾਂ। ਦੇ ਗਰਮੀ ਦੇ ਵਿੱਚ ਤਾਂ ਬੰਦਾ, ਕਿਉਂਕਿ ਜੇ ਆਪਾਂ ਕਿਤੇ ਘੁੰਮਣ ਜਾਂਨੇ ਹਾਂ ਤੇ ਖੁ, ਤੁਰਨਾ ਫਿਰਨਾ ਤਾਂ ਪੈਂਦਾ ਹੀ ਆ।
ਹਾਂ, ਇਹ ਤਾਂ ਹੈ।
ਹੈਨਾ, ਤੇ ਗਰਮੀ ਦੇ ਵਿੱਚ ਤਾਂ ਦੇਖੋ ਫਿਰ ਤੁਰਿਆ ਵੀ ਨਹੀਂ ਜਾਂਦਾ ਹੈਗਾ, ਬਾਹਰ ਹੀ ਨਿਕਲਿਆ ਇਹ ਘੁਮਨਾ ਤਾਂ ਦੇਖੋ, ਦੂਰ ਦੀ ਗੱਲ ਹੈ।
ਸਹੀ ਗੱਲ ਆ।
ਹਾਂਜੀ, ਹਾਂਜੀ। ਇ ਇਸ ਮੌਸਮ 'ਚ ਤਾਂ ਐਵੇਂ ਹੈਗੈ ਕਿਤੇ ਬੰਦਾ ਠੰਡੇ ਹੀ ਜਿੱਥੇ ਜਗ੍ਹਾ ਹੁੰਦੀ ਹੈ, ਜਿਸ 'ਟ ਮਤਲਬ ਜਿੱਥੇ ਪੈਂ ਬਰਫ ਪੈ ਰਹੀ ਹੋਵੇ ਨਾ, ਉੱਥੇ ਚਲਾ ਜਾਵੇ।
ਉੱਥੇ ਹਾਂ, ਸ਼੍ਰੀਨਗਰ ਸਾਈਡ ਵੀ ਸਹੀ ਆ ਹੈਨਾ, ਜੰਮੂ ਸਾਈਡ ਵੀ, ਪਰ ਉਹੀ ਆ ਵੀ ਜਾਵੇ ਕੌਣ, ਕਿ ਉੱਥੇ ਲਈ ਤਾਂ ਤਿੰਨ ਚਾਰ ਦਿਨ ਚਾਹੀਦੇ ਨੇ ਆਰਾਮ ਨਾਲ, ਕਿਉਂਕਿ ਘੁੰਮਣ ਫਿਰਨ ਲਈ ਹਫ ਤਾ ਤਾਂ ਲੱਗ ਹੀ ਜਾਂਦਾ ਕਿਤੇ ਵੀ ਜਾਓ, ਹਾਂ ਜੇ ਨੇੜੇ ਆ ਫੇਰ ਤਾਂ ਚਲੋ ਇੱਕ ਦੋ ਦਿਨ 'ਚ ਘਾਹ ਆ ਜਾਂਦਾ ਹਨਾ, ਬੰਦਾ ਵਾਪਸ ਪਰ ਜੇ ਦੂਰ ਜਾਵੇ, ਫੇਰ ਤਾਂ ਹਫ਼ਤਾ ਤਾਂ ਚਾਹੀਦਾ ਹੈ।
ਬਿਲਕੁਲ ਬਿਲਕੁਲ, ਜਿੱਦਾਂ ਮਤਲਬ ਹੁਣ ਮੇਰੀ ਇੱਕ ਫਰੈਂਡ ਨਾਲ ਗੱਲ ਹੋ ਕੇ ਹਟੀ ਸੀਗੀ, ਮਤਲਬ ਉਹ ਸ਼੍ਰੀਨਗਰ ਜਿਹੜੀ ਸੀ ਕਸ਼ਮੀਰ, ਹਾਂਜੀ ਕਸ਼ਮੀਰ ਤੋਂ ਸੀਗੇ, ਤੇ ਮਤਲਬ ਉਹ ਕਹਿੰਦੇ ਵੀ ਹਨਾ ਵੀ ਜਦੋਂ ਹੁਣ ਐਵੇਂ ਮੌਸਮ ਚੇਂਜ ਹੁੰਦਾ ਤਾਂ, ਕਸ਼ਮੀਰ ਦੇ ਲੋਕਾਂ ਨੂੰ ਇੱਧਰਲੀ ਸਾਈਡ ਆਉਣਾ ਪੈਂਦਾ ਆ।
ਹਮ।
ਹਨਾ ਫ਼ੇ, ਮਤਲਬ ਉਹ ਛੇ ਮਹੀਨੇ ਉਓਧਰ ਰਹਿੰਦੇ ਨੇ ਛੇ ਮਹੀਨੇ ਉੱਧਰ, ਤੇ ਜ਼ਿਆਦਾ ਠੰਡ ਹੋ ਜਾਂਦੀ ਹੈ ਉੱਧਰਲੀ ਸਾਈਡ ਤੇ ਮਤਲਬ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਖਾ ਰਹੇ ਹੋ ਅੱਜ ਹਨਾ, ਤੁਸੀਂ ਸ਼ਾਮ ਦਾ ਵੀ ਕੀ ਕੀ ਖਾ ਰਹੇ ਹੋ ਕਹਿੰਦੇ ਚਾਵਲ, ਮੈਂ ਕਿਹਾ ਮਤਲਬ ਤੁਸੀਂ ਰਾਤ ਨੂੰ ਵੀ ਚਾਵਲ, ਹਨਾ। ਸਾਡੀ ਮਤਲਬ ਰਾਤ ਨੂੰ ਬਹੁਤ ਘੱਟ ਖਾਂਦੇ ਨੇ, ਕਹਿੰਦੇ ਸਾਡੇ ਤਾਂਸ ਬਣਦੀ ਚਾਵਲ ਨੇ, ਵੀ ਮਤਲਬ ਰੋਟੀ ਵਗੈਰਾ ਬਹੁਤ ਘੱਟ ਕਦੇ, ਮੈਂ ਕਿਹਾ ਮਤਲਬ ਕੀ ਵਜਾ ਇਸਦੀ, ਕਹਿੰਦੇ ਵੀ ਮਤਲਬ ਜੇ ਅਸੀਂ ਚਾਵਲ ਨਾ ਖਾਈਏ ਨਾ ਤਾਂ, ਸਾਡੇ ਹੱਥਾਂ ਪੈਰਾਂ ਤੇ ਸੋਜਾ ਆ ਜਾਂਦਾ ਸਵੈਲਿੰਗ ਹੋ ਜਾਂਦੀ ਹੈ।
ਅੱਛਾ।
ਹਾਂਜੀ, ਵੀ ਮਤਲਬ ਸਾਨੂੰ ਖਾਣ ਪੈਂਦੇ ਨੇ। ਹਾਂਜੀ ਹਾਂਜੀ, ਵੀ ਮਤਲਬ ਸਾਨੂੰ ਖਾਣੇ ਹੀ ਪੈਂਦੇ ਨੇ ਨਹੀਂ ਤਾਂ ਉਹਨਾਂ ਦੇ ਕਹਿੰਦੇ, ਹੱਥ ਪੈਰ ਖ਼ਰਾਬ ਹੋ ਜਾਂਦੇ ਨੇ।
ਹ, ਆਹ ਸਾਊਥ ਦੇ ਲੋਕ ਵੀ ਨਾ ਮਤਲਬ, ਜ਼ਿਆਦਾਤਰ ਆਹੀ ਖਾਂਦੇ ਨੇ ਮਤਲਬ ਚਾਵਲ ਵਗੈਰਾ ਜਾਂ ਨਾ
ਹਾਂਜੀ ਹਾਂਜੀ, ਮੈਂ ਕਿਹਾ ਮਤਲਬ ਸਾਡੇ ਇਏਦਾਂ ਹੁੰਦਾ, ਮੈਂ ਕਿਹਾ ਸਾਡੇ ਐਵੇਂ ਹੁੰਦਾ ਵੀ ਜੇ ਜ਼ਿਆਦਾ ਚਾਵਲ ਖਾਲੀ ਹੈ ਨਾ ਤਾਂ ਹੋ ਜਾਂਦਾ। ਵੀ ਸਾਡੇ ਮਤਲਬ ਇਹ ਚੀਜ਼ ਤਾਂ ਮੰਨੀ ਜਾਂਦੀ ਵੀ, ਚਾਵਲ ਵਗੈਰਾ 'ਚ ਬਹਿ ਜਾਂਦਾ
ਬੈਂ ਹੁੰਦੀ ਆ, ਸਹੀ ਗੱਲ ਆ, ਵੀ ਅੱਖ ਸੂ ਜਾਂਦੇ ਆ ਹੈਂ। ਜੇ ਕੜੀ ਖਾ ਲੋ ਜੇ ਕੜੀ ਚੌਲ ਖਾ ਲਏ। ਜੇ ਸੋਜੋ ਹੈ। ਉਦੋਂ ਬਾਅਦ ਐਂ ਲੱਗਦਾ ਵੀ ਮੂੰਹ ਸੁੱਜ ਗਿਆ।
ਬਿਲਕੁਲ-ਬਿਲਕੁਲ, ਤੇ ਮਤਲਬ ਹੱਥਾਂ ਪੈਰਾਂ ਦੇ ਵੀ ਹਨਾ ਸਵੈਲਿੰਗ ਵਗੈਰਾ। ਹੋ ਜਾਣ ਮਤਲਬ, ਸਾਡੇ ਤਾਂ ਬਹੁਤ ਘੱਟ ਚਾਵਲ ਮੇਰੇ ਇੱਕ ਬ੍ਰਦਰ ਨੂੰ ਹੈਗਾ ਹਨਾ ਸ਼ੌਂਕ ਹੈ। ਉਹਨਾ ਨੂੰ ਕੜੀ ਚਾਵਲ ਦਾ ਤੇ ਨਮਕੀਨ ਚਾਵਲ ਦਾ ਉਹ ਵੀ ਹਨਾ ਕੋਈ ਐਵੇ ਹੀ ਨੀ ਡੇਲੀ ਕਦੇ, ਮਹੀਨੇ ਵੀਹ ਦਿਨ ਬਾਅਦ ਬਣਾ ਲਿਓਗੀ ਦੁਪਹਿਰੇ ਦੇ ਵਿੱਚ
ਹਾਂ, ਹਾਂ।
ਨਹੀਂ, ਮਤਲਬ, ਏਦਾਂ ਡੇਲੀ ਖਾਣ ਵਾਲਾ ਜਾਂ ਰਾਤ ਨੂੰ ਤਾਂ ਨਹੀਂ ਇਸ ਕਦੀ ਖਾਂਦੇ ਹੈਗੇ।
ਅਤੇ
ਹਾਂਜੀ-ਹਾਂਜੀ, ਤੇ ਮੈਨੂੰ ਤਾਂ ਹੈ, ਹੀ ਨੀ ਚਾਵਲ ਦਾ ਇੰਨਾ ਕੋਈ
ਹੂ, ਮੈਂ ਵੀ ਖਾ ਲੈਂਦੀ ਹਾਂ। ਬਟ ਤੋਂਹੀ, ਜੇ ਰਾਜਮਾਂ ਬਣਾ ਦੇਏ ਹੈਂ। ਜੇ ਕੜੀ ਕੁੜੀ ਫੇਰ ਖਾ ਲੈਂਦੀ ਹਾ, ਏਦਾਂ ਨੀ।
ਹਾਂਜੀ-ਹਾਂਜੀ, ਪਰ ਜਿੱਦਾਂ ਮਤਲਬ ਹਨਾ। ਕੜੀ ਜਿਵੇਂ ਪਕੌੜੇ ਵਗੈਰਾ ਬਣਾ ਕੇ ਹਨਾ। ਬੜੀ ਟੇਸਟੀ ਬਣਾਉਂਦੇ ਨੇ, ਪਕੌੜੇ ਪਾ ਕੇ ਕਾਫੀ ਸਾਰੀਆਂ ਚੀਜ਼ਾਂ ਨੇਬੜੀਆਂ ਵਗੈਰਾ ਪਾ ਕੇ ਤੇ, ਓਦਾਂ ਵੈਸੇ ਟੇਸਟੀ ਵੀ ਲੱਗਦੀ ਹੈ।
ਹਾਂ।
ਹਾਂਜੀ-ਹਾਂਜੀ, ਪਰ ਫੇਰ ਵੀ ਵੀ ਜਿਵੇਂ ਕਈ ਲੋਕਾਂ ਨੂੰ ਵਾਲਾ ਹੀ ਕਰੇਜ਼ ਹੁੰਦਾ ਹਨਾ। ਵੀ ਹਾਂ, ਮੈਨੂੰ ਤਾਂ ਖੜ੍ਹੀ ਮਿਲਦੇ ਖੜ੍ਹੀ ਮਿਲਦੇ। ਓਦਾਂ ਵਾਲਾ ਸਿਸਟਮ ਵੀ ਨਹੀਂ ਹੈਗਾ। ਜੇ ਹੈਗੀ ਆ ਤਾਂ ਖਾਲੋ ਨਹੀਂ ਏਡਾ ਕੋਈ ਨਹੀਂ ਹੈਗਾ।
ਸਹੀ ਗੱਲ ਆ, ਮੈਨੂੰ ਵੀ ਇਨਾ ਨੀ। ਬੀਜੋ ਖਾਲੋ, ਬਸ ਰੋਟੀ ਹੋਣੀ ਚਾਹੀਦੀ ਆ। ਮੈ ਜੇ ਮੈਂ ਬਾਹਰਲਾ ਵੀ ਖਾਲਾ ਨਾ ਜੇ, ਮੈਂ ਪੀਜ਼ਾ ਬਰਗਰ ਆਹ ਕੁਛ ਵੀ ਖਾ ਲਾ ਪਰ ਮੈਨੂੰ ਰੋਟੀ ਚਾਹੀਦੀ ਆ। ਪਤਾ ਨੀ ਮੇਰੇ ਕਿਹੋ ਜਿਹਾ ਢਿਡ ਆ ਵੀ ਮਤਲਬ, ਪਤਾ ਨੀ ਕਿਹੋ ਜਿਹਾ ਸਿਸਟਮ ਆ।
ਮਤਲਬ ਰੱਜ ਨਹੀਂ ਆਉਂਦਾ ਹੈਗਾ। ਬਾਹਰ ਦੀ ਚੀਜ਼ਾਂ ਨਾਲ ਇਹ ਚੀਜ਼
ਰੋਟੀ ਚਾਹੀਦੀ ਆ। ਮੈਨੂੰ ਸਾਰੇ ਕਹਿੰਦੇ ਨੇ ਵੀ ਤੂੰ ਯਾਰ ਵੀ ਤੂੰ ਬਾਹਰਲਾ ਵੀ ਖਾ ਲਿਆ ਹੈ। ਤੂੰ ਰੋਟੀ ਰੋਟੀ ਵੀ ਖਾ ਰਹੀ ਹਾਂ। ਮੈਂ ਕਿਹਾ ਬਸ ਇਦਾਂ ਹੀ ਆ ਮੇਰਾ ਢਿੱਡ ਨੀ ਭਰਦਾ, ਪਤਾ ਨੀ ਕੀ ਗੱਲ ਹੈ‌। ਜੇ ਮੈਂ ਰੋਟੀ ਰੋਟੀ ਖਾ ਲਾ ਜਾਂ ਮੈਂ ਦੋ ਰੋਟੀਆਂ ਖਾ ਲਾ ਬਸ ਉਦੋਂ ਹੀ ਭਰਜੂ ਗਾ।
ਹਾਂਜੀ, ਇਹੀ ਹੈ ਨਾ ਵੀ ਦੇਖੋ ਜਿਹੜੀ ਆਪਾਂ ਬਾਹਰਲੀ ਚੀਜ਼ ਖਾਂਦੇ ਹਾਂ। ਉਹ ਇੱਕ ਸਵਾਦ ਲਈ ਹੁੰਦੀ ਆ। ਵੀ ਚਲੋ ਪੇਸਟ ਵੀ ਹਨਾ। ਉਹ ਚੀਜ਼ ਲਗਾ ਦੋ ਪਰ ਜਿਹੜਾ ਢਿੱਡ ਭਰਦਾ ਨਾ ਅਸਲ ਦੇ ਵਿੱਚ ਹੁਣ, ਦੇਖੋ ਮੈਂ ਕਈ ਵਾਰ ਰਿਸ਼ਤੇਦਾਰੀਆਂ ਦੇ ਵਿੱਚ ਵੀ ਚੱਲ ਜਾਂਵਾਂ ਹਨਾ, ਵੀ ਜਾਂ ਕਈ ਵਾਰ ਕਈ ਲੋਕ ਮਤਲਬ, ਵੀ ਲੰਗਰ ਦੀ ਰੋਟੀ ਬਹੁਤ ਸਵਾਦ ਲੱਗਦੀ ਆ। ਮੈਨੂੰ ਨਹੀਂ ਮੈਂ ਲੰਗਰ ਦੀ ਜਿੰਨੀ ਮਰਜ਼ੀ ਖਾ ਲਾ, ਪਰ ਜਦੋਂ ਮੈਂ ਘਰ ਦੀ ਨੀ ਖਾਵਾਂਗੀ। ਮੈਨੂੰ ਰੱਜ ਨਹੀਂ ਆਣਾ।
ਸੇਮ, ਮੈਨੂੰ ਵੀ
ਮੈਨੂੰ ਲੰਗਰ ਦੀ ਬਹੁਤ ਘੱਟ ਪਸੰਦ ਆ। ਮੈਨੂੰ ਐਂ ਹੁੰਦਾ ਵੀ ਘਰ ਦੀ ਹੀ ਖਾਣੀ ਆ। ਮੈਨੂੰ
ਖਾਣੀ ਆ ਹਾਂ। ਮੈਂ ਕਿਤੇ ਮਰਜ਼ੀ ਜਾਂਵਾਂ, ਮੈਂ ਨਾ ਰੋਟੀ ਹਮੇਸ਼ਾ ਨਾਲ ਚੱਕ ਜਾਂਦੀ ਹਾਂ। ਮੈਂ ਕਾਲੇਜ ਚੱ ਵੀ ਜਾਂਦੀ ਹਾਂ। ਨਾ ਮੈਂ ਰੋਟੀ ਰੋਟੀ ਤਾਂ ਲੈ ਕੇ ਜਾਂਦੀ ਹਾਂ। ਮੇਰੀ ਬਲਕਿ ਫਰੈਂਡ ਨੇ ਉਹ ਕਹਿੰਦੀ। ਕਹਿੰਦੀ ਵੀ ਹਾਂ। ਯਾਰ ਤੂੰ ਰੋਟੀ ਲੈ ਕੇ ਆਏ ਕਰ, ਫਿਰ ਮੈਂ ਉਹਨਾਂ ਲਈ ਵੀ ਵੱਧ ਫਾਲਤੂ ਵੀ ਮੇਰੀ ਮੰਮੀ ਬਣਾ ਦਿੰਦੀ ਆ। ਵੀ ਚੱਲ ਵੀ ਉਹ ਵੀ ਖਾ ਲੈਣਗੀ।
ਹਾਂਜੀ-ਹਾਂਜੀ, ਨਹੀਂ ਇਹ ਤੇ ਗੱਲ ਸਹੀ ਆ ਹੁਣ ਤਾਂ ਮਤਲਬ ਕਈਆਂ ਨੂੰ ਹਨਾ। ਮੇਰਾ ਵੀ
ਹੋਰ, ਮੈਂ ਨੀ ਸੰਘ ਕਰਦੀ ਹਾਂ। ਵੀ ਰੋਟੀ ਚੱਕ ਕੇ ਲੈ ਕੇ ਜਾ ਰਿਹੇ ਹੈਂ, ਮੈਂ ਤਾਂ ਲੈ ਜਾਂਦੀ ਹਾਂ ਮੈਂ ਕੀਤੇ ਮਰਜ਼ੀ।
ਹਾਂ ਸਨਤੁਸ਼ਟ ਤੇ ਮੇਰੀ ਹੁਣ ਉਸ ਚੀਜ਼ ਤੇ ਉਹ ਦੇਖ ਕਾਦੀ ਸੰਗ ਹਨਾ।
ਹਾਂ, ਮੈਂ ਨਹੀਂ ਸੰਗ- ਸੂੰਗ।
ਕਈ ਲੋਕਾਂ ਨੂੰ ਹੁੰਦਾ ਵੀ ਹਨਾ ਬਾਹਰ ਦਾ ਇ ਖਾਣਾ ਵੀ ਅ-
ਹਾਂ ਨਾ ਕਾਲਜ ਚੱ ਨਾ ਬਾਹਲਾ ਹੁੰਦਾ ਹਾਂ ਵੀ ਘਰੋਂ ਨਹੀਂ ਲੈ ਕੇ ਜਾਣੀ ਵੀ ਬਾ- ਹਰ ਹਾਂ ਬਾਹਰਲਾ ਖਾਣਾ ਹੈ ਵੀ ਕੈਂਟੀਨ ਚੱ ਹਨਾ ਮੈਂ ਤਾਂ ਚਾਹੇ ਕੈਂਟੀਨ ਚੱ- ਚ ਵੀ ਖਾਣਾ ਪਰ ਮੈਨੂੰ ਰੋਟੀ ਤਾਂ ਚਾਹੀਦੀ ਆ ਮੈਂ ਇੰਨੇ ਸਾਲ ਕਾਲਜ ਗਈ। ਪਰ ਮੈਂ ਰੋਟੀ ਦਾ ਨਾਲ ਚੱਕ ਆਂਦੀ ਰੋਟੀ ਤਾਂ ਚਾਹੀਦੀ ਆ ਬਈ।
ਬਿਲਕੁੱਲ- ਬਿਲਕੁੱਲ ਹੁਣ ਜਿਹੜੀ ਐਨਰਜੀ ਦੇਖੋ ਆਪਾਂ ਨੂੰ ਰੋਟੀ ਤੋਂ ਮਿਲਣੀ ਆ ਹਨਾ ਬ- ਮਤਲਬ ਉਹ ਦੂਜੀ- ਤੀਜੇ ਨਾਲ ਨਹੀਂ ਮਿਲਦੀ ਹੈਗੀ, ਉਹ ਨਾਲ ਇੱਕ- ਮਤਲਬ ਇਹ ਹੁੰਦਾ ਆਪਣੇ ਮੂੰਹ ਨੂੰ ਟੇਸਟ ਆ ਜਾਂਦਾ ਹਨਾ ਇਕ। ਚਲੋ ਆਪਾਂ ਨੇ ਕੁੱਛ ਖਾਧਾ ਸਪਾਈਸੀ ਲਗਾ ਲਓ ਜਾਂ ਕੁੱਛ ਵੀ ਹੈ ਨਾ। ਫੇਰ ਅੰਦਰ ਸੰਤੁਸ਼ਟੀ ਮਿਲਣੀ ਆ ਉਹ ਘਰ ਦੇ ਖਾਣੇ ਨਾਲ ਹੀ ਮਿਲਦੀ ਆ।
ਮਿਲਦੀ ਆ, ਸਹੀ ਗੱਲ ਆ।
ਹਾਂਜੀ- ਹਾਂਜੀ।
ਹਾਂ
ਫੇਰ ਓਹ ਮੇਰੇ ਮੱਤਲਬ ਬ੍ਰਦਰ ਨੂੰ ਹੈਗਾ ਨਾ ਉਹਨੇ ਮਤਲਬ ਰੋਟੀ ਤਾਂ ਇਹ ਨੀ ਪਤਾ ਦੋ ਦਿਨ ਨਾ ਖਾਵੇ ਤਿੰਨ ਦਿਨ ਨਾ ਖਾਵੇ ਰੋਟੀ ਤਾਂ ਉਹਨੂੰ ਬਹੁਤ ਘਟ ਖਾਂਦਾ ਹੀ ਨੀ ਸੀਗਾ ਬਸ ਬਾਹਰ ਵੀ ਨਾ ਥੋੜਾ ਬਹੁਤ ਖਾਲਾ ਰੋਟੀ ਦੇਖੋ ਦੋ- ਤਿੰਨ ਦਿਨ ਬੰਦਾ ਕਿਵੇਂ ਸਾਰ ਲਏਗਾ।
ਹੂੰ ਨਾ ਮੈਂ ਤਾਂ ਆਪ ਜ਼ਮੀਂ ਨਹੀਂ ਮੈਨੂੰ ਤਾਂ ਰੋਟੀ ਚਾਹੀਦੀ ਹੈ ਚਾਹੇ ਬਾਹਰਲਾ ਨਾ ਖਾਵਾਂ ਪਰ ਰੋਟੀ ਰੋਟੀ ਬਿਨਾ ਨੀ ਸਰਦਾ।
ਬਿਲਕੁੱਲ- ਬਿਲਕੁੱਲ ਇਹ ਤਾਂ ਗੱਲ ਸਹੀ ਆ।
ਹਾਂ ਹੋਰ ਬਸ ਵਧੀਆ ਹੁਣ ਮੈਂ ਲਾਈ ਲੰਚ ਤਾਂ ਕਰਨਾ ਨੀ ਆ ਅੱਜ ਲੇਟ ਹੀ ਕੀਤਾ ਸੀ ਮੈਂ ਨਾਸ਼ਤਾ ਵੀ।
ਓਕੇ ਦੁਪਹਿਰੇ ਤੁਸੀਂ ਬਣਾਉਂਦੇ ਹੋ ਖਾਣਾ?
ਨਾ ਮੈਂ ਨੀ ਬਣਾਉਂਦੀ ਮੰਮੀ ਸਵੇਰੇ ਹੀ ਸਬਜ਼ੀ ਬਣਾ ਲੈਂਦੇ ਨੇ।
ਅਸੀ ਰੋਟ-
ਆਲੂ ਸ਼ਿਮਲਾ ਮਿਰਚ ਨਾ ਹਾਂ ਖਾ ਲਈ ਦੀ ਆ ਜੇ- ਨਾਸ਼ਤਾ ਛੇਤੀ ਕਰ ਲਿਆ ਫੇਰ ਖਾ ਲਈ ਦੀ ਆ, ਮੈਨੂੰ ਨਾ ਆਲੂ- ਸ਼ਿਮਲਾ ਮਿਰਚ ਨੀ ਪਸੰਦ। ਉਹ ਬਣਾਈ ਹੋਈ ਆ ਹਾਂ, ਮੈਂ ਉਹ ਨਹੀਂ ਖਾਂਦੀ।
ਆਲੂ ਸ਼ਿਮਲਾ ਮਿਰਚ ਮਤਲਬ ਐਵੇਂ ਹੁੰਦਾ ਦੇਖੋ ਜਦੋਂ ਤਾਜ਼ੀ- ਤਾਜ਼ੀ ਜੀ ਬਣੀ ਹੁੰਦੀ ਹੈ, ਉਦੋਂ ਤਾਂ ਦਹੀਂ ਨਾਲ ਦੇਖੋ ਵਧੀਆ ਲੱਗਦੀ ਹੈ ਹੈਨਾ।
ਹੂੰ।
ਥੋੜੀ ਬਾਸੀ ਜਿਹੀ ਹੋ ਜਾਂਦੀ ਹੈ ਫੇਰ ਨੀ ਵਧੀਆ ਲੱਗਦੀ।
ਫੇਰ ਨੀ ਲੱਗਦੀ, ਸਹੀ ਗੱਲ ਆ।
ਹਾਂਜੀ ਇੱਕ ਤਾਂ ਦੇਖੋ ਜੇ ਨਾ ਜਲਣ ਜੀ ਹੋਣ ਲੱਗ ਜਾਂਦੇ ਕੁਛ ਓਦਾਂ ਵੀ ਮਤਲਬ ਦੇਖਣ ਚ ਵੀ ਨੀ ਵੈਨਤਾ ਵਧੀਆ ਲੱਗਦੀ।
ਸਹੀ ਗੱਲ ਆ ਮੈਨੂੰ ਜ ਮੈਨੂੰ ਨਾ ਉਹਦੀ ਸਮੈਲ ਹੀ ਨਹੀਂ, ਐਏਂ ਤਾਂ ਚਲੋ ਖਾ ਲਈ ਦੀਆ ਹੈਨਾ। ਨੂਡਲ ਚ, ਹੋਰ ਕਿਸੇ ਹੋਰ ਚ ਵੀ ਪਰ ਮੈਂ ਮੈਨੂੰ ਆਈ ਸ਼ਿਮਲਾ ਮਿਚ ਪਤਾ ਨੀ ਕਿਉਂ ਉਹਦੀ ਸਮੈਲ ਹੀ ਬਾਲੀ ਉਹ ਲੱਗਦੀ ਆ।
ਹੁੰਦਾ-ਹੁੰਦਾ ਕਈ ਵਾਰ ਕਿ
ਹਾਂ
ਚਲੋ ਠੀਕ ਹੈ, ਹਜੀ ਹਾਂ, ਹਾਂਜੀ ਅਗਲੀ ਕਾਲ 'ਚ ਠੀਕ ਹੈ।
ਠੀਕ ਹੈ, ਜੀ